ਹੈੋ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 ਹੋਰ
ਹੋਰ ਵਧੀਆ, ਤੁਸੀਂ ਦੱਸੋ?
ਵਧੀਆ ਵਧੀਆ ਮੈਂ ਵੀ, ਹਾਂਜੀ।
ਹੋਰ ਕੀ ਕਰ ਰਹੇ ਸੀ।
ਕੁਛ ਨੀ ਕੁਛ ਨੀ ਬਸ ਮੈਂ ਰੋਟੀ ਖਾ ਕੇ ਹਟੀ ਸੀ, ਹੋਰ ਤੁਸੀਂ ਦੱਸੋ?
ਅੱਛਾ-ਅੱਛਾ, ਮੈਂ ਤਾਂ ਫਰੀ ਸੀਗੀ ਬਸ। ਹਾਂਜੀ ਹਾਂ, ਹਾਂਜੀ ਹਾਂ, ਮੈਂ ਕਿਹਾ ਮੈਂ ਤਾਂ ਫ੍ਰਰੀ ਸੀਗੀ ਬਸ। ਹੈਲੋ।
ਹਾਂਜੀ-ਹਾਂਜੀ ਬੋਲੋ। ਹੈਲੋ। ਹਾਂਜੀ ਦੀਦੀ ਬੋਲੋ, ਤੁਹਾਨੂੰ ਮੇਰੀ ਆਵਾਜ਼ ਆਂਦੀ ਪਈ, ਹਾਂਜੀ-ਹਾਂਜੀ ਬੋਲੋ।
ਚਲੋ ਅੱਜ ਆਪਾਂ ਤਿਉਹਾਰਾਂ ਦੇ ਟੋਪਿਕ ਤੇ ਗੱਲ ਕਰਦੇ ਹਾਂ ਠੀਕ ਐ।
ਹਾਂਜੀ ਬੋਲੋ।
ਹਾਂਜੀ। ਵੇਖੋ ਹੁਣ ਤਿਉਹਾਰ ਇੱਕ ਬਹੁਤ ਸਾਰੇ ਤਿਉਹਾਰਾਂ ਚੋਂ ਇੱਕ ਤਿਉਹਾਰ ਐਸਾ ਹੁੰਦਾ ਜਿਹੜਾ ਕਿ ਅੱਜ ਦੇ ਟਾਈਮ ਚ ਬਹੁਤ ਵਧੀਆ ਤੇ ਠੀਕ ਤੌਰ ਤੇ ਮਨਾਇਆ ਜਾਂਦਾ। ਉਹ ਕਿਹੜਾ ਐ ਦੀਵਾਲੀ, ਦੀਵਾਲੀ ਦੇਖੋ। ਹੁਣ ਜੇ ਦਿਵਾਲੀ ਇੱਕ ਮਹੱਤਪੂਰਨ ਹੀ ਲਾ ਲਓ ਵੀ ਮਹੱਤਪੂਰਨ ਤਿਉਹਾਰ ਹੈ ਦੇਖੋ।
ਹ
ਵੀ ਜਿਹੜਾ ਅੱਜ ਦੇ ਦਿਨ ਅਹ ਅੱਜ ਦੇ ਟਾਈਮ ਚ ਉਹਨੂੰ ਜਾਦਾ ਵਧੀਆ ਮਨਾਇਆ ਜਾਂਦਾ ਚਲੋ ਦਵਾਈ ਦੀਵਾਲੀ ਤਿਉਹਾਰ
ਲੋ ਦੀਦੀ।
ਹਾਂਜੀ ਹਾਂ ਦੀਵਾਲੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ।
ਹਾਂਜੀ
ਦੇਖੋ ਅੱਗੇ ਪਿਛਲੇ ਜ਼ਮਾਨਿਆਂ ਚ' ਕੀ ਹੁੰਦਾ ਸੀਗਾ ਦਿਵਾਲੀ ਤੇ ਉਹ ਚਲਾਏ ਜਾਂ ਦੇ ਸੀਗੇ ਪਟਾਕੇ ਵਗੈਰਾ ਤਾਂ ਚਲੋ ਚਲਾਏ ਜਾਂਦੇ ਸੀ ਘਰ ਲਿਪਿਆ ਜਾਂਦਾ ਸੀ।
ਹਾਂਜੀ।
ਮੋਮਬੱਤੀਆਂ ਦੀਵੇ ਚਲਾਏ ਜਾਂ ਦੇਖੋ ਹਾਂਜੀ ਆ ਫੇਰ ਉਸ ਸ ਤੋਂ ਬਾਦ ਚ ਪੱਕੇ ਘਰਾਂ ਪੱਕੇ ਘਰਾਂ ਵਿੱਚ ਆ ਕੇ ਜਦੋਂ ਲੋਕ ਫਿਰ ਕਲੀਆਂ ਕਰਦੇ ਸੀਗੇ
ਲੈਟਾਂ ਲਗਉਂਦੇ ਸੀਗੇ ਦੇਖੋ ਲੜੀਆਂ ਪਾ ਕੇ।
ਹਾਂਜੀ-ਹਾਂਜੀ।
ਅੱਜ ਕੱਲ ਦੇਖੋ ਲੜੀਆਂ ਪੋਂਦੇ ਨੇ ਡੈਕੋਰੇਸ਼ਨ ਕਰਉਂਦੇ ਦੇਖ ਖੋ ਕਿੰਨੀ ਚੁੰਨੀਆਂ ਚਾਨੀਆਂ ਪੂਆ ਕੇ ਵਿਆਹ ਵਾਂਗੂ ਤੇ ਦੀਵੇ ਵਗੈਰਾ ਕੈਂਡਲਸ ਦੇਖੋ ਕਿੰਨਾ ਵਧੀਆ ਮਨਾਇਆ ਜਾਂਦਾ ਐ ਜੇ ਅੱਗੇਆ ਦੇ ਸਮੇਂ 'ਚ ਦੇਖੀਏ ਤਾਂ ਬਰੈਡ ਪਕੌੜੇ ਮੱਠੀਆਂ ਘਰੇ ਬਣਾਈਆਂ ਜਾਂਦੀਆਂ ਸੀ ਮਿੱਠੀਆਂ- ਤੇ ਅੱਜ ਦੇ ਸਮੇਂ ਚ ਦੇ ਕੀ ਇਹ ਅੱਜ ਦੇ ਸਮੇਂ ਚ' ਕੋਈ ਵੀ ਨਹੀਂ ਬਣਾਉਂਦੇ ਹੈਗਾ ਮੱਠੀਆਂ ਵਗੈਰਾ ਜਾਂ ਥੰਮ ਕਚੋਰੀਆਂ ਵਗ ਰਾ ਅੱਜ ਦੇ ਸਮੇਂ 'ਚ ਦੇਖੋ ਘਰੇ ਲੋਕ ਡੱਬੇ ਲਿਆਂਦੇ ਨੇ ਮਠਿਆਈ ਦਾ ਸਮਾਨ ਲਿਆ ਕੇ ਫਲ ਫਰੂਟ ਲਿਆਉਂਦੇ ਨੇ ਦੇਖੌ।
ਹਮ ਸਹੀ ਗੱਲ ਆ
ਤਾ ਹੀ ਬਾਜ਼ਾਰ ਵਾਲੀਆਂ ਚੀਜ਼ਾਂ ਦੇ ਨਾਲ ਹੀ ਮੱਥਾ ਟੇਕ ਦਿੰਦੇ ਨੇ ਕੋਈ ਪੂਜਾ ਨਹੀਂ ਕਰ ਹੈਗੇ ਦੇਖੋ ਲਕਸ਼ਮੀ ਮਾਤਾ ਦੀ ਅੱਗੇ ਕਿੰਨੀ-ਕਿੰਨੀ ਟਾਈਮ ਪੂਜਾ ਹੁੰਦੀ ਸੀ ਦੇਖੋ।
ਹਾਂਜੀ- ਹਾਂਜੀ ਬੂਹੇ ਖੁੱਲ੍ਹੇ ਰੱਖਦੇ ਸੀ।
ਓਹ ਮਿੱਟੀ ਦੀਆਂ ਹਾਟੜੀਆਂ ਹੁੰਦੀਆਂ ਸੀ ਅੱਜ ਕੱਲ੍ਹ ਦੇਖੋ ਸਟੀਲ ਦੀਆਂ ਆ ਗਿਆਂ ਨੇ।
ਹਾਂਜੀ- ਹਾਂਜੀ।
ਦੇਖੋ ਵੀ ਬਹੁਤ ਜਾਦਾ ਬਦਲਾਵ ਆ ਗਿਆ ਤਿਉਹਾਰਾਂ ਚ' ਵੀ ਦੇਖੋ ਅੱਜ ਕੱਲ੍ਹ ਦੇਖੋ ਪਿਛਲੇ ਟੈਮ 'ਚ ਕੀ ਹੁੰਦਾ ਸੀ ਵੀ ਛੋਟ ਕੰਨਿਆ ਮਾਤਾ ਦੇ ਫੁੱਟ ਪ੍ਰਿੰਟਸ ਲਏ ਜਾਂਦੇ ਸੀਗੇ ਘਰ ਚ ਕਲਰ ਲਗਾ ਕੇ ਅੱਜ ਕੱਲ੍ਹ ਦੇਖੋ ਨਕਲੀ ਵੀ ਆ ਗਏ ਨੇ। ਵੀ ਲੋਕਾਂ ਨੇ ਕੀ ਕੁਛ ਲਾ ਰੱਖਿਆ ਵੇਖੋ ਸ਼ੁੱਭ ਦੀਪਾਵਲੀ ਦੇ ਹਾਂਜੀ ਹਾਂ ਸ਼ੁਭ ਦੀਪਾਵਲੀ ਵਾਸਤੇ ਡੋਕੋ ਅਹ ਡੈਕੋਰੇਸ਼ਨ ਵਾਸਤੇ ਲੜੀਆਂ ਵਗੈਰਾ ਆ ਗਿਆਂ ਦੇਖੋ ਹਾਂਜੀ ਹਾਂ ਕਿੰਨਾ ਮ - ਟੀਰੀਅਲ ਆ ਗਏ ਦੇਖੋ ਹਾਂਜੀ ਹਾਂ ਪੈਲਾ ਹੱਥੀਂ ਤਿਆਰ ਕੀਤਾ ਜਾਂਦਾ ਸੀ ਕਾਗਜ਼ਾਂ ਨਾਲ ਦੇਖੋ। ਵੀ ਅੱਜ ਕੱਲ੍ਹ ਦੇਖਲੋ ਕਿੰਨੀ ਕੁ ਜਾਦਾ ਬਾਦਲ ਗਿਆ ਦੇਖੋ ਪੰਜਾਬ।
ਦੇਖੋ ਹਮ ਤਿਉਹਾਰ ਸਾਡੇ ਜੀਵਨ ਦਾ ਇੱਕ ਮਹੱ ਪੂਰਨ ਹਿੱਸਾ ਹੀ ਨਹੀਂ ਇ ਸਿਰਫ਼ ਖੁਸ਼ੀ ਮਨਾਉਣ ਦਾ ਮੌਕਾ ਨਹੀਂ ਹੁੰਦੇ ਸਗੋਂ ਇਹ ਸਾਨੂੰ ਆਪਣੀ ਸੰਸ ਕ੍ਰਿਤੀ ਪ੍ਰਥਾਵਾਂ, ਅਤੇ ਆਪਸੀ ਪਿਆਰ
ਅੱਜ-ਕੱਲ੍ਹ ਦੇਖੋ ਲੋਕ ਤਿਉਹਾਰਾਂ 'ਤੇ ਵੀ ਇਕੱਲੇ ਹੀ ਮਨਾਉਂਦੇ ਨੇ, ਕੋਈ ਇਕੱਠੇ ਹੋ ਕੇ ਨਹੀਂ ਮਨਾਉਂਦੇ। ਜਿਵੇਂ ਲੋਹੜੀ ਦਾ ਤਿਉਹਾਰ ਹੁੰਦਾ ਸੀ। ਸਾਰੇ ਬੀਹੀ ਦੇ ਜਾਂ ਸਾਰੇ ਘਰ ਦੇ ਇਕੱਠੇ ਇਕੱਠੇ ਹੋ ਗਏ। ਜੁਆਇੰਟ ਫੈਮਲੀਆ
ਹ।
ਛੋਟੇ-ਛੋਟੇ ਬੱਚੇ ਦੇਖੋ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਸੀ। ਪਾਥੀਆਂ ਇਕੱਠੀਆਂ ਕਰਨ ਜਾਂਦੇ ਸੀ। ਫਿਰ ਖੁਸ਼ੀ-ਖੁਸ਼ੀ ਮੱਥਾ ਟੇਕਦੇ ਸੀਗੇ। ਦੇਖ ਲਓ, ਕਿੰਨੇ ਜਾਣੇ ਇਕੱਠੇ ਹੋ ਕੇ ਹਨਾ, ਫੇਰ ਉਦੋਂ ਦੇਖਲੋ, ਅੱਜ ਕੱਲ ਦੇਖਲੋ, ਜੇ ਆਪਾਂ ਕਿਸੇ ਬੱਚੇ ਨੂੰ ਕਹਿ ਰਹੇ। ਲੋੜ ਮੰਗਣ ਕੋਈ ਵੀ ਨੀ ਜਾਊਗਾ। ਕਿਸੇ ਦੇ ਘਰੇ ਕਿਉਂਕਿ ਅੱਜ ਕੱਲ ਹਾਂਜੀ, ਅੱਜ ਕੱਲ੍ਹ ਕੋਈ ਵੀ ਨਹੀਂ ਜਾਂਦਾ ਹੈਗਾ, ਜੀ ਦੇਖੀਏ ਅੱਜ ਕੱਲ ਕੋਈ ਹੀ ਪਾਥੀ ਦਾ ਉਹ ਚਲਾਉਂਦਾ ਲੈ ਕੇ ਪਰ ਨਹੀਂ ਅੱਜ ਕੱਲ ਤਾਂ ਗੈਸ ਤੇ ਹੀ ਮੱਥਾ ਟੇਕ ਕਿਆ ਜਾਂਦਾ।
ਹਮ।
ਵੀ ਅੱਜ ਕੱਲ ਇੰਨਾ ਕੁ ਬਦਲਾਵ ਆ ਗਿਆ। ਦੇਖੋ ਤਿਉਹਾਰਾਂ ਚ ਵੀ ਰਿਸ਼ਤਿਆਂ ਵਿੱਚ ਵੀ ਦੇਖੋ ਦੇਖੋ, ਅੱਜ-ਕੱਲ੍ਹ ਕੋਈ ਜੇ ਕੋਈ ਕਿਸੇ ਦੇ ਘਰ ਆ ਜਾਵੇ। ਤਾਂ ਅਗਲਾ ਮੂੰਹ ਬਣਾ ਲੈਂਦਾ ਵੀ ਕਿਉਂ ਆ ਗਿਆ‌। ਹਾਏ ਕੰਮ ਛਿੜ ਗਿਆ। ਦੇਖੋ। ਹੈ। ਨਾ ਤੇ ਪਿਛਲੇ ਜ਼ਮਾਨਿਆ ਚ ਦੇਖੋ ਕਿੰਨਾ
ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਵੱਖ ਵੱਖ ਧਰਮਾਂ ਅਤੇ ਸਭਿਆਚਾਰ ਦੇ ਲੋਕ ਰਹਿੰਦੇ ਨੇ, ਅਤੇ ਹਰ ਕੋਈ ਆਪਣੇ ਤਿਉਹਾਰ ਬੜੇ ਪਿਆਰ ਨਾਲ ਮਨਾਉਂਦਾ ਪਿਆਰ ਨਾਲ ਮਣਾਉਦੇ, ਇਹਦੇ ਨਾਲ ਸਾਡਾ ਪਿਆਰ ਵੀ
ਹਾਂਜੀ, ਹਾਂ।
ਇਹਦੇ ਨਾਲ ਸਾਡਾ ਪਿਆਰ ਵੱਧਦਾ। ਹਾਂਜੀ।
ਕੋਈ ਆ ਜਾਂਦਾ ਹੁੰਦਾ, ਸੀਗਾ ਤਾਂ ਇੰਨੀ ਖੁਸ਼ੀ ਦਾ ਚਾਅ ਕੀਤਾ ਜਾਂਦਾ ਸੀ। ਉਹਨੂੰ ਰੋਟੀ ਤੋਂ ਬਾਅਦ ਖਲਾਇਆ ਜਾਂਦਾ ਸੀਗਾ, ਖੀਰ ਜਾਂ ਸੇਵੀਆਂ ਬਣਾਈਆਂ ਜਾਂਦੀ ਸੀ ਸ਼ਗਨ ਕਰਦੇ ਸੀ। ਉਹਦਾ ਹੈਨਾ ਤੇ ਅੱਜ ਕੱਲ੍ਹ ਦੇਖ ਲਓ ਲੋਕ ਰੋਟੀ ਰੋਟੀ ਵਗੈਰਾ ਵੀ ਬਾਹਰ ਹੀ ਖਿਲਾ ਲਿਆਉੁੰਦੇ ਨੇ। ਆਈਸਕ੍ਰੀਮ ਵਗੈਰਾ ਖਲਾਉਂਦੇ ਨੇ, ਦੇਖੋ। ਅੱਗੇ ਆਉਂਦਿਆਂ ਨੂੰ ਦੇ ਦੇਖੋ ਸਕੰਜਵੀ ਵਗੈਰਾ ਪਿਲਾਉਂਦੇ ਸੀ। ਅੱਜ-ਕੱਲ੍ਹ ਦੇਖਲੋ ਕੋਲਡ ਡਰਿੰਕ ਚੱਲ ਪਈ। ਕੈਮੀਕਲ ਵਾਲੇ ਗੰਦੇ।
ਸਹੀ ਗੱਲ ਹੈ।
ਹਨਾ, ਕਿੰਨੀਆਂ ਗੈਸਿਸ ਪਾਈ ਜਾਂਦੀਆਂ ਨੇ, ਉਹਦੇ ਵਿੱਚ ਅਤੇ ਉਹ ਆਪਣੇ ਪੇਟ ਨੂੰ ਕਿੰਨਾ ਖ਼ਰਾਬ ਕਰਦੇ ਨੇ।
ਹਾਂਜੀ-ਹਾਂਜੀ। ਦੇਖੋ, ਤਿਉਹਾਰ ਸਾਨੂੰ ਖੁਸ਼ੀਆਂ ਵੰਡਣਾ ਸਿਖਾਉਂਦੇ ਹਨ। ਜਦੋਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੁੰਦੇ। ਅੰਤਾ ਪਿਆਰ ਅਤੇ ਆਪਣਾ ਪਨ ਹੋਰ ਵੱਧਦਾ ਅੱਜ ਦੇ ਵਿ ਅੱਜ ਦੀ ਵਿਰਾਸਤ ਸਮੇਂ ਵਿੱਚ ਤਿਉਹਾਰ ਤੁਹਾਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਦਿੰਦੇ ਹਨ। ਕਿਉਂਕਿ ਕੁੱਝ ਪ੍ਰਮੁੱਖ ਤਿਉਹਾਰਾਂ ਦੀ ਗੱਲ ਕਰੀਏ, ਤਾਂ ਲੋਹੜੀ ਪੰਜਾਬ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ। ਇਹ ਖੁਸ਼ੀ ਮਿਲਾਪ ਅਤੇ ਨਵੀਂ ਫਸਲ ਦੀ ਖੁਸ਼ੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ। ਇਹ ਸਾਨੂੰ ਹਨੇਰੇ ਤੇ ਚਾਨਣ ਏ ਬੁਰਾਈ ਤੇ ਚੰਗੇਆਈ ਦੀ ਜਿੱਤ ਦਾ ਸਨੇਹਾ ਦਿੰਦੀ ਹੈ। ਏਹ ਸੱ
ਹਾਂਜੀ।
ਜਦੋਂ ਰਾਮ ਜੀ ਆਏ ਸੀ, ਦੇਖੋ ਹੁਨ ਮੈਂ ਤਾਨੂੰ ਦੱਸਦੀ ਹਾਂ, ਰਾਮ ਜੀ ਦੋ ਭਰਾ ਸੀ। ਓ ਦੋਨਾਂ ਨੇ- ਉਹ ਦੋਨਾਂ ਨੇ, ਇੱਕ ਹੋ ਕੇ ਦੁਨੀਆਂ ਜਿੱਤ ਲਈ।
ਮੈਂ, ਹਿੰਦੂ ਧਰਮ ਤੋਂ ਬਲੋਂਗ ਕਰਦੀ ਹਾਂ।
ਹਾਂਜੀ -ਹਾਂਜੀ।
ਹਾਂਜੀ, ਆ ਤੇ ਜਿਵੇਂ ਦੇਖੇਆ ਜਾਵੇ ਤਾਂ, ਪਿਛਲੇ ਸਮੇਆਂ ਵਿੱਚ ਜੇਹੜੇ ਲੋਕ ਇੱਕ ਜੁਆਇੰਟ ਫੈਮਲੀਆਂ ਹੁੰਦੀਆਂ ਸੀ। ਓ ਦਿਨ ਵੀ ਤਿਹਾਰਾਂ ਵਰਗੇ ਹੁੰਦੇ ਸੀ। ਕੇਉਂਕਿ ਭਾਈ- ਭੈਣ, ਮਾਂ- ਬਾਪ ਹੋਰ ਸਾਰੇ ਜਣੇ ਕੱਠੇ ਰੈੰਦੇ ਸੀ। ਦੇਖੋ ਕਿੰਨੇ, ਵਦੀਆ ਦਿਨ ਹੁੰਦੇ ਨੇ। ਤੇਹਾਰਾਂ ਵਰਗੇ ਦਿਨ ਹੁੰਦੇ ਨੇ, ਤੇ ਅੱਜ -ਕੱਲ੍ਹ ਦੇਖ ਲੋ ਚਾਰ ਜੀ ਵੀ ਮਸਾਂ ਹੋਣਗੇ, ਇੱਕ ਫੈਮਲੀ 'ਚ ਦੇਖੋ
ਸਈ ਗੱਲ ਆ।
ਅੱਗੇ ਜੁਆਏਂਟ ਫੈਮਲੀਆਂ ਹੁੰਦੀਆਂ ਸੀ, ਕਿੰਨੇ ਦਿਨ ਤਿਹਾਰਾਂ ਵਰਗੇ ਹੁੰਦੇ ਸੀ, ਅੱਜ- ਕੱਲ੍ਹ ਦੇਖ ਲਓ, ਲੋਕ ਮ ਮੱਥਾ ਵੀ, ਕੱਲੇ ਈ ਟੇਕ ਲੈਂਦੇ ਨੇ, ਘਰ ਵਿੱਚ। ਵੀ, ਦੇਖੋ ਕਿੰਨਾ ਬਦਲਾਵ ਆ ਗੇਆ, ਪਿਛਲੇ ਟਾਈਮ ਤੇ ਅੱਜ ਦੇ, ਟਾਈਮ 'ਚ ਦੇਖੋ।
ਹਮ।
ਹਾਂਜੀ, ਹਾਂ ਜੇ ਕੋਈ ਆ ਜਵੇ, ਦੇਖੋ ਮੂੰਹ ਬਣਾ ਲੈਂਦਾ, ਅਗਲਾ।
ਜਿੱਦਾਂ ਹੋਲੀ ਰੰਗਾਂ ਦਾ ਤੇਹਾਰ ਐ। ਜੋ ਪਿਆਰ ਅਤੇ ਖ਼ੁਸ਼ੀਆਂ ਨੂੰ ਵਧਾਂਦਾ ਹੈ। ਵਿਸਾਖੀ ਪੰਜਾਬ ਦੇ ਲੋਕਾਂ ਲਈ ਬਹੁਤ ਖਾਸ ਹੈ। ਏਹ ਫਸਲ ਦੀ ਖ਼ੁਸ਼ੀ ਅਤੇ ਮੇਹਨਤ ਦੀ ਸਨਮਾਨਤਾ ਕਰਨ ਦਾ
ਹਾਂਜੀ, ਹਾਂਜੀ ਜੇ ਆਪਾਂ, ਦੇਖੇਆ ਜਾਵੇ, ਜੇ ਅੱਜ- ਕੱਲ ਦੇ ਦੇਖੇਆ ਜਾਵੇ ਰੱਖੜੀਆਂ ਦਾ ਤਿਉਹਾਰ ਹੈ। ਜੇ ਪਿਛਲੇ ਸਮੇਂਆਂ ਵਿੱਚ ਦੇ ਖੀਏ, ਤਾਂ ਬੌਤ ਜਾਦਾ ਭੈਣ -ਭਰਾ ਦਾ ਪਿਆਰ ਹੁੰਦਾ ਸੀ, ਜੇ ਅੱਜ- ਕੱਲ੍ਹ ਟਾਈਮ 'ਚ ਦੇਖੀਏ ਤਾਂ, ਅੱਜ -ਕੱਲ ਇੰਨਾ ਪਿਆਰ ਵੀ ਨੀਂ ਹੈਗਾ, ਜੇ ਕੋਈ ਰੱਖੜੀ ਬੰਨਣ ਆਊਗੀ ਭੈਣ ਤਾਂ ਓਦੀ ਨ ਭਰਜਾਈ ਉਸਨੂੰ ਭਰਾ ਨੂੰ ਉਂਗਲੀਆਂ ਲਾ ਕੇ, ਕਈ ਵਿੱਚ ਬੌਤ ਇੱਕੋ ਸਾਰ ਨੀਂ ਹੁੰਦੀਆਂ ਪੰਜ ਉਂਗਲੀਆਂ। ਕਈ ਵਿੱਚ, ਏਦਾਂ ਦੀਆਂ ਭਰਜਾਈਆਂ ਹੁੰਦੀਆਂ ਨੇ, ਕਿ ਉਂਗਲੀਆਂ ਲਾ ਦੇਂਦੀਆਂ ਨੇ। ਤੇ ਓ ਦੇਖੋ ਵੀ ਕੋਈ ਮੰਗਦਾ ਨੀ ਹੁੰਦਾ, ਵੀ ਪੈਸੇ ਤਾਂ ਇੱਕ ਤਰ੍ਹਾਂ ਦਾ ਸ਼ਗਨ ਹੁੰਦਾ।
ਹਾਂਜੀ।
ਹਾਂਜੀ ਹਾਂ, ਦੇਖੋ ਜੇ ਹੁਣ ਕੋਈ ਵੀ ਭੁੱਖਾ ਨੀ ਹੁੰਦਾ, ਬਸ ਪਿਆਰ ਦਾ ਭੁੱਖਾ ਹੁੰਦਾ ਵੀ, ਚਲੋ ਭੈਣ ਭਾਈ 'ਚ ਪਿਆਰ ਬਣੇਆ ਰਵੇ, ਏਦਾਂ ਦਾ ਤਿਉਹਾਰ ਹੁੰਦਾ ਰੱਖੜੀਆਂ ਦਾ, ਦੇਖੋ।
ਹਾਂਜੀ
ਹੋਰ ਦੇਖ ਲੋ ਕਿੰਨੇ ਦੇ ਅਹ ਦਸ਼ੈਹਰਾ ਹੋ ਗਿਆ, ਕਿੰਨੇ ਤਿਉਹਾਰ ਨੇ ਦੇਖੋ, ਆਹ ਦੇਖੋ, ਦਵਾਲੀ ਹੋ ਗਈ ਦੇਖੋ, ਇਹਦੇ ਪੈਲਾ ਮੇਲੇ ਲਗਾਏ ਜਾਂਦੇ ਨੇ, ਦੇਖੋ, ਪੈਲਾਂ ਦੇ ਸਮੇਆਂ ਵਿੱਚ। ਹਾਂਜੀ ਹਾਂ, ਅੱਜ- ਕੱਲ੍ਹ ਦੇਖ ਲੋ ਬਸ ਪਟਾਕੇ ਈ ਰੱਖ ਰੱਖੇ ਹੁੰਦੇ ਨੇ, ਬਾਜਾਰਾਂ ਵਿੱਚ।
ਸਈ ਗੱਲ ਐ।
ਲਸ਼ਮੀ ਮਾਤਾ ਦੀ, ਏਨੀ ਪੂਜਾ ਕੀਤੀ ਜਾਂਦੀ ਸੀਗੀ। ਰਾਤ -ਰਾਤ ਨੂੰ ਵੀ, ਪਰ ਅੱਜ -ਕੱਲ ਦੇਖ ਲੋ, ਅਗਲੇ ਦਸ ਮਿੰ ਟ ਵੀ, ਨਹੀਂ ਲਾਂਦਾ ਹੈਗਾ, ਮੱਥਾ ਟੇਕਣ ਨੂੰ। ਹਾਂਜੀ, ਹਾਂ, ਦੇਖ ਲਓ, ਦਿਵਾਲੀ ਵੀ ਕਿੰਨਾ ਖੁਸ਼ੀ ਦਾ ਮੌ ਹੁਨ ਜਦੋਂ ਰਾਮ ਜੀ ਆਉਂਦੇ ਨੇ ਦੇਖੋ ਹਨਾ, ਕਿੰਨੀ ਰੌਸ਼ਨੀ ਆਉਂਦੀ ਹੈ ਫਿਰ ਵੀ ਤਾਂ ਹੀ ਤਾਂ ਦੀਵੇ ਲਗਾਏ ਜਾਂਦੇ ਨੇ ਵੀ ਰਾਮ ਜੀ ਆਏ ਸੀਗੇ।
ਹਾਂਜੀ ਇਹ ਤਾਂ ਹੈ।
ਹਾਂਜੀ ਹਾਂ, ਜਿੱਦਣ ਦੀਵਾਲੀ ਦੇਖੋ ਕਿੰਨੀਆਂ ਸਫਾਈਆਂ ਕਰਦੇ ਨੇ ਲੋਕ ਦੀਵਾਲੀ ਤੋਂ ਪਹਿਲਾਂ। ਘਾਰਾਂ ਵਿੱਚ ਦੇਖੋ ਵੀ ਲਕਸ਼ਮੀ ਮਾਤਾ ਨੇ ਆਣਾ।
ਵੀ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਵੀ ਜਿਹੜੀਆਂ, ਆਪਾਂ ਨੂੰ ਮੰਨਣ ਵਾਲੀਆਂ ਨੇ
ਹੂੰ ਹੂੰ
ਦੇਖੋ, ਜੇ ਆਪਾਂ ਰੱਬ ਨੂੰ ਮੰਨਾਂਗੇ ਤਾਂ ਸਭ ਕੁਛ ਐ। ਹਾਂਜੀ ਹਾਂ ਜੇ ਆਪਾਂ ਰੱਬ ਨੂੰ ਮੰਨਗੇ ਤਾਂ ਸਭ ਕੁਛ ਛੈ, ਜੇ ਨਹੀਂ ਮੰਨਾਂਗੇ ਤਾਂ ਕੁਛ ਵੀ ਨੀ ਹੈਗਾ।
ਅੱਜ ਦੀ ਜਿਹੜੀ ਨਵੀਂ ਪੀੜ੍ਹੀ ਐ ਨਾ ਉਹ ਚੀਜ਼ਾਂ ਨੂੰ ਨਈ ਮੰਨਦੀ ਹੈਗੀ ਪਤਾ ਨੀ ਕਿਉਂ, ਕਿਉਂਕਿ ਜਿਹੜਾ ਪੁਰਾਣਾ ਆਪਣੀ ਵਿਰਾਸ-ਵਿਰਾਸਤ ਆ ਨਾ ਸਾਰੀ ਉਹ ਮਿਟਦੀ ਜਾਂਦੀ, ਹੁਣ ਨਵਾਂ ਲੋ ਚੱਲ ਪਿਆ, ਸਭ ਕੁਛ ਨਵਾਂ ਕੁਛ ਨੀ ਮੰਨਦੇ ਅੱਜ ਦੇ ਲੋਕ, ਅੱਜ ਦੇ ਬੱਚੇ। ਉਹ ਸਿਰਫ਼ ਆਪਣੀਆਂ ਹੀ ਮਰਜ਼ੀਆਂ ਚਲਾਦੇ, ਤੁਸੀਂ ਕੀ ਕਹੋਗੇ ਉਹਨਾਂ ਨੂੰ ਤੁਹਾਡਾ ਕੋਈ ਹੈ ਨੀ। ਉਹਨਾਂ ਨੂੰ ਇਹ ਆ ਕਿ ਜੋ ਅਸੀਂ ਕਹੀਏ ਉਹੀ ਸਹੀਏ, ਜੋ ਇਹ ਕ
ਉਹੀ ਸਹੀ ਐ, ਸਹੀ ਗੱਲ ਹੈ ਹੁਣ ਅਸੀਂ, ਜਦੋਂ ਅਸੀਂ ਘੁੰਮਣ ਗਏ ਸੀ ਮੇਰੀ ਮਾਸੀ ਹੁਣੇ ਆਏ ਹੋਏ ਸੀ, ਉਹਨਾਂ ਦੇ ਬੱਚੇ ਸੀਗੇ ਦੋਵੇਂ ਬੀਹਾਨ ਦੇ ਜੇ ਨੇ, ਉਹ ਦੋਨੇ ਛੋਟੇ- ਛੋਟੇ ਉਹ ਰੋਣ ਲੱਗ ਜੇ ਕਰਨ
ਦੇਖੋ, ਅਸੀਂ ਮੋਲ 'ਚ ਗਏ ਅ ਸੀ ਘੁੰਮਣ ਉੱਥੇ, ਇਨਾਂ ਨੂੰ ਪਹਿਲਾਂ ਪਾਰਕ ਚ ਗੇਮਸ ਖਿਲਾਈਆਂ ਫਿਰ ਜਿਹੜੀਆਂ ਇੱਕ ਸਕਰੀਨ 'ਤੇ ਗੇਮਾਂ ਖੇਲੀਆਂ ਜਾਂਦੀਆਂ ਨੇ, ਉਹ ਉੱਥੇ ਖਿਲਉਣ ਲੱਗ ਗਏ ਉਹਨਾਂ ਨੂੰ
ਅੱਛਾ -ਅੱਛਾ, ਚਲੋ ਠੀਕ ਆ ਦੀਦੀ, ਤੁਨੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹੋ। ਠੀਕ ਐ, ਠੀਕ